ਹੈਲੋ।
ਹੈਲੋ।
ਹਾਂਜੀ, ਸਸ ਸ੍ਰੀ ਕਾਲ ਮਾਹਰਾਜ।
ਸਸ ਸ੍ਰੀ ਕਾਲ ਜੀ।
ਕੀ ਹਾਲ-ਚਾਲ ਐ, ਠੀਕ ਓ?
ਬਧੀਆ ਵਧੀਐ। ਤੁਸੀਂ ਦੱਸੋ ਠੀਕ-ਠਾਕ ਓ?
ਬੋਤ ਵਧੀਆ ਜੀ, ਬੋਤ ਵਧੀਆ। ਤਾਨੂੰ ਕਿੱਦੋਂ ਪਤਾ ਲੱਗ ਗਿਆ ਵੀ, ਤਾਨੂੰ ਕਿੱਦਾਂ ਪਤਾ ਲੱਗ ਗਿਆ ਵੀ ਅਸੀਂ ਤਾਡੇ ਏਰੀਏ 'ਚ ਘੁੰਮਦੇ ਪਏ ਆਂ।
ਬਸ ਆ ਈ ਐਂ, ਫੇਰ ਪਤਾ ਲਗ ਈ ਯਾਂਦੈ।
ਕਿਆ ਬਾਤ ਐ! ਮੈਂ ਉਰੇ ਮੋਗੇ ਮਾਹਰਾਜ।
ਅੱਸ਼ਾ, ਮੋਗੇ ਆਏ ਓਂ, ਠੀਕ ਐ-ਠੀਕ ਐ।
ਹੂੰ, ਹੈ ਨਾ। ਬਿਲਕੁਲ ਆ ਤਾਡੇ ਦੁਸਾਂਝ ਪਿੰਡ ਆ ਜੜਾ ਉਰੇ।
ਹਾਂਜੀ-ਹਾਂਜੀ।
ਆਂ, ਦੁਸਾਂਝ ਪਿੰਡ ਦੇ ਵਿੱਚ ਇੱਕ ਨਾ ਓ ਆਈ ਟੀ ਆਈ ਖੋਲੀ ਹੋਈ ਐ।
ਅ ਹਾਂਜੀ।
ਆਹ ਗੁਰੂ ਨਾਨਕ ਕੋਲਜ ਔਫ ਸਕਿੱਲਸ ਹੈਗਾ।
ਓਕੇ-ਓਕੇ, ਅਸੀਂ ਉੱਥੇ ਆ ਜਾਣਾਂ ਸੀ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ, ਇੱਥੇ ਮੈਂ ਪਹਿਲੇ ਛੇ ਕੁ ਮਹੀਨੇ ਕੀਤਾ ਐਜ਼ ਏ ਪ੍ਰਿੰਸੀਪਲ ਕੰਮ। ਹਨਾ ਜਦੋਂ ਇਹ ਸ਼ੁਰੂ ਕੀਤੀ ਸੀ ਅਸੀਂ, ਹਾਂਜੀ-ਹਾਂਜੀ-ਹਾਂਜੀ। ਤੇ ਬਸ ਉਸ ਤੋਂ ਬਾਅਦ ਫਿਰ ਮੁੜਕੇ ਅੱਜ ਟਾਇਮ ਲੱਗਿਆ।
ਅੱਛਾ-ਅੱਛਾ, ਚਲੋ ਵਧੀਆ-ਵਧੀਆ-ਵਧੀਆ।
ਤੇ ਆਪ ਦੇਖ ਕੇ ਪਹਿਲੇ ਮੈਂ ਤੁਹਾਡਾ ਫੋਨ ਦੇਖ ਕਿਹਾ ਮੈਂ ਆਲੇ ਦੁਆਲੇ ਦੇਖਿਆ, ਮੈਂ ਕਿਹਾ ਭਾਜੀ ਖੜੇ ਈ ਨੇ ਕਿਤੇ। ਆਹ ਬਿਲਕੁਲ-ਬਿਲਕੁਲ-ਬਿਲਕੁਲ।
ਬਾਈ ਨੂੰ ਲਾਈਏ ਫ਼ੋਨ, ਬਹੁਤ ਦਿਨ ਹੋਗੇ ਗੱਲ ਨੀ ਹੋਈ।
ਹਾਂ ਨਈ-ਨਈ ਬਹੁਤ ਵਧੀਆ-ਬਹੁਤ ਵਧੀਆ ਮ
ਤੇ ਜੇ ਹੁਣ ਤੁਸੀਂ ਤਾਂ ਗਾਂ ਆਪਣੀਂ ਓਥੇ ਜਗਾ ਤੇ ਜਾਓ ਪੀਰਾਂ ਦੀ ਤੇ
ਹਾਂ ਓ ਹਾਂ ਬਿਲਕੁਲ-ਬਿਲਕੁਲ ਉੱਥੇ ਜਾਣਾ ਏ ਜੀ।
ਹਨਾ ਓ ਵੀ ਬਿਲਕੁਲ ਜ਼ਰੂਰ ਜਾਇਓ।
ਹਾਂ ਨਈ ਬਹ-ਬਹੁਤ ਵਧੀਆ ਸਥਾਨ ਬਣਾਇਆ ਹੋਇਆ ਉਹ। ਓਰ ਮੈਨੂੰ ਯਾਦ ਆ ਜਦੋਂ ਅਹ ਛੇ ਕ ਨੇ ਉਦੋ ਮੈਂ ਲਗਾਏ ਨਾ ਉਰੇ, ਤੇ ਅਸੀਂ ਇਹਦੀ ਪਬਲਸਿਟੀ ਕਰਦੇ ਹੁੰਦੇ ਸੀਗੇ ਹਨਾ। ਮਾਰਕੀਟਿੰਗ ਪਿੰਡਾਂ ਦੇ ਵਿੱਚ ਤੇ ਉਦੋ ਉੱਥੇ ਜਾਂਦੇ ਰੇਅ ਆ ਅਸੀਂ ਹਨਾ।
ਠੀਕ-ਠੀਕ, ਏ ਨਾ ਬਹੁਤ-ਬਹੁਤ ਸੰਗਤ ਬਹੁਤ-ਬਹੁਤ ਦੂਰੋਂ-ਦੂਰੋਂ ਆਉਂਦੇ ਲੋਕ
ਹਾਂਜੀ-ਹਾਂਜੀ-ਹਾਂਜੀ। ਇਹ ਨਾ ਇਹਨਾਂ ਦਾ ਇਤਿਹਾਸ ਮੈਨੂੰ ਭੁੱਲ ਗਿਆ ਥੋੜਾ ਜਾ, ਦੱਸਿਓ ਕਿਵੇਂ ਸੀਗਾ ਅ
ਹੂੰ ਇਹ ਇਤਿਹਾਸ ਤਾਂ ਬਈ ਖਾਸਾ ਆਪਾਂ ਨੂੰ ਨੀ ਪਤਾ ਬਈ।
ਹਾਂ-ਹਾਂ।
ਇਹ ਤੇ ਵੀ ਐ ਆਪਾਂ, ਵੀ ਜਿੱਦਾਂ ਮੇਲਾ ਲੱਗਦਾ।
ਹੂੰ-ਹੂੰ-ਹੂੰ-ਹੂੰ।
ਵੀ ਉੱਥੇ ਲੰਗਰ ਐਸੇ ਜੱਤੋ ਪੈਂਰ ਚਲੀ ਜਾਂਦਾ ਰਹਿੰਦਾ।
ਹਾਂ ਨਈ ਲੰਗਰ ਬਹੁਤ-ਬਹੁਤ ਵਧੀਆ ਲੰਗਰ ਹੁੰਦਾ ਮਹਾਰਾਜ ਮੈਂ ਛਕਿਆ ਦੋ ਤਿੰਨ ਵਾਰੀ
ਰੋਜ਼ ਈ ਜਿਵੇਂ ਕਹਿ ਦੀਏ ਡੇਲੀ ਚੱਲਦਾ ਲੰਗਰ, ਸੰਗਤ ਤਾਂ ਰੋਜ਼ ਈ ਆਉਂਦੀ ਇਹ ਨੀ ਅਪ ਆਪਾਂ ਕਹਿ ਦੀਏ ਵੀ ਕੱਲੇ ਵੀਰਵਾਰ ਆਉਂਦੀ।
ਬਿਲਕੁਲ। ਹਾਂ ਐ ਅੱਗੇ ਅ ਲਹਾਰਾ ਪਿੰਡ ਐ ਜਿਹੜਾ ਹਨਾ, ਉਹ ਵੀ ਬੜਾ ਵੱਡਾ ਪਿੰਡ ਐ।
ਹਾਂਜੀ-ਹਾਂਜੀ ਉਹ ਵੀ ਵੱਡਾ ਪਾਡਾ
ਹੂੰ
ਇੱਥੇ ਤੇ ਮੈਂ ਆਦਾ ਰਿਹਾ, ਫਿਰ ਨਾਲ ਈ ਤੁਹਾਡੇ ਦਾਤਾ ਰੌਲੀ ਪਿੰਡ ਆ ਇੱਕ ਹਨਾ ਦਾਤਾ ਤਾਂ ਉਹ ਦਾਤਾ ਤੇ ਸਾਡਾ ਆਪਣਾ ਖ਼ਾਸ ਪਿੰਡ ਆ, ਮਹਾਰਾਜ ਸਾਡਾ ਜੱਦੀ ਪਿੰਡ ਆ।
ਅੱਛਾ ਜੀ।
ਹਾਂਜੀ-ਹਾਂਜੀ-ਹਾਂਜੀ।
ਜਿੱਦਾਂ ਮੈਂ ਆਪਣੇ ਏਰੀਏ ਦੇ ਵਿੱਚ ਕਾਫੀ ਇਹ ਐਸੀਆਂ ਹੈਗੀਆਂ ਮਤਲਬ ਜਗਾ ਬਣੀਆਂ ਵਾ।
ਹਾਂ ਨਈ ਮੋਗੇ ਦੇ ਵਿੱਚ ਤੁਹਾਡੇ ਕਾਫੀ ਕੁਛ ਹੈ।
ਹਾਂਜੀ-ਹਾਂਜੀ ਜਿੱਦਾਂ ਕਾ ਕਾਫ਼ੀ ਇੱਕਠ ਹੁੰਦਾਂ, ਜਿੱਥੇ ਲੋਕ ਮਤਲਬ ਜਾਂਦੇ ਆ। ਦੂਰੋਂ-ਦੂਰੋਂ ਆਉਂਦੇ ਆ।
ਹਾਂ ਗੁਰਦੁਆਰਾ ਨਾਨਕਸਰ ਸਾਹਿਬ ਵੀ ਇਹ ਤੁਹਾਡੇ ਮੋਗੇ ਏਰੀਏ 'ਚ ਹੀ ਆ ਜਾਂਦਾ ਹਨਾ।
ਬਿਲਕੁਲ, ਨਾਨਕਸਰ ਤਾਂ ਆਪਣੇ ਪਿੰਡ ਦੇ ਕੋਲ ਆ ਹਨਾ।
ਅੱਛਾ ਤੁਹਾਡੇ ਪਿੰਡ ਦੀ ਕੋਲ ਈ ਆ ਉਹ?
ਹਾਂਜੀ-ਹਾਂਜੀ ਆਪਣੇ ਪਿੰਡ ਤੇ ਕੋਲ ਆ ਉਹ ਤਾਂ। ਤੇ ਇੱਥੇ ਵੀ ਮਤਲਬ ਕਾਫ਼ੀ ਲੋਕ ਗੁਰ ਗੁਰਦਵਾਰੇ ਕਾਫ਼ੀ ਲੋਕ ਆਉਂਦੇ ਆ ਦੂਰੋਂ-ਦੂਰੋਂ ਆਪਣੇ ਉਹ ਸਾਈਡੋ ਪਤਾ ਨੀ ਕਿੱਧਰੋਂ-ਕਿੱਧਰੋਂ ਲੋਕ ਆਉਂਦੇ।
ਹਮ, ਨਹੀਂ ਬਹੁਤ ਮਸ਼ਹੂਰ ਹੈ ਜੀ। ਬਹੁਤ ਮਸ਼ਹੂਰ ਜਗ੍ਹਾ ਨੇ, ਇਹ ਹਨਾ ਗੁਰਦੁਆਰਾ ਨਾਨਕਸਰ ਸਾਹਿਬ ਹੋ ਗਿਆ ਫਿਰ ਇੱਕ ਕਿੱਧਰ ਅਹ ਤੁਹਾਡੇ ਲਕ ਖਾ ਪਿੰਡ ਇਹ ਇੱਧਰ ਨਾ ਮਾਣੂਕੇ ਵਾਲੇ ਪਾਸੇ, ਉੱਥੇ ਵੀ ਗੁਰਦੁਆਰਾ ਸਾਹਿਬ ਹੈ ਇੱਕ
ਉਹ ਹੈਗਾ ਮੈਂਧੀਆਂਣਾ ਸਾਹਿਬ।
ਹਾਂ ਗੁਰਦੁਆਰਾ ਮਹਿਧਿਆਣਾ ਸਾਹਿਬ ਬਿਲਕੁਲ, ਬਿਲਕੁਲ, ਬਿਲਕੁਲ।
ਉੱਥੇ ਮਤਲਬ ਜਦੋਂ ਤੁਸੀਂ, ਤੁਸੀਂ ਆਏ ਹੋਗੇ ਕਿ ਨਹੀਂ ਏਥੇ।
ਹਾਂਜੀ-ਹਾਂਜੀ ਮੈਂ ਗਿਆ, ਮੈਂ ਗਿਆ।
ਉੱਥੇ ਮਤਲਬ ਜਦੋਂ ਆਪਾਂ ਜਾ ਨੇ ਆ।
ਹਮ, ਹਮ
ਤੇ ਉੱਥੇ ਜਦੋਂ ਦੇਖਦੇ ਆ ਜਾ ਕੇ, ਵੀ ਜੋ ਕੁਛ ਹੋਇਆ ਵਾ ਪਹਿਲਾਂ
ਹਾਂਜੀ।
ਜਿੱਦਾਂ ਗੁਰੂ ਸਾਹਿਬ ਨੂੰ ਜਿੱਦਾਂ ਵੀ ਆਪਣੇ ਸਿੱਖਾਂ ਨਾਲ ਹੋਈਆਂ ਵਾ ਅੱਤਿਆਚਾਰ ਜੋ ਵੀ ਮੁਸਲਮਾਨਾਂ ਨੇ ਜਿਵੇਂ ਵੀ ਕੀਤੇ
ਹਮ, ਹਮ।
ਉਹ ਮਤਲਬ ਸੇਮ ਉੱਥੇ ਪੁਤਲਿਆਂ ਵਿੱਚ ਦਿਖਾਏ ਗਏ ਆ।
ਹਾਂ ਉਹ ਮੂਰਤਾਂ ਬਣੀਆਂ ਹੋਈਆਂ ਨੇ ਉੱਥੇ ਹੈਨਾ ਸ਼ਹਾਦਤ ਦੀਆਂ। ਛੋਟੇ ਸਾਹਿਬਜ਼ਾਦਿਆਂ ਦੀਆਂ ਹੈਨਾ।
ਮਤਲਬ ਵੇਖਣ ਨੂੰ ਤਾਂ ਇਹ ਲੱਗਦਾ ਵੀ ਬਿਲਕੁਲ ਜਿਵੇਂ ਸੱਚੀ ਮੁੱਚੀ ਦੇ ਖੜੇ ਹੀ ਹੁੰਦੇ ਆ।
ਬਿਲਕੁਲ, ਬਿਲਕੁਲ ਬੜੀ ਕਮਾਲ ਦੀ ਬੜੀ ਕਮਾਲ ਦੀ ਚਿੱਤਰਕਾਰੀ ਐ ਜੀ, ਉਹ ਬਹੁਤ ਕਮਾਲ ਦੀ ਹੈਨਾ।
ਹਾਂਜੀ-ਹਾਂਜੀ।
ਆ ਉਹ ਮਿਊਜ਼ਅਮ ਬਣਾਇਆ ਹੋਇਆ ਇੱਕ ਤਰੀਕੇ ਨਾਲ ਉਹ ਹੈਨਾ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਪਰ ਵੇਖੋ ਇਹ ਨੀ ਆ ਵੀ ਬਿਲਕੁਲ ਫਰੀ ਆ ਨਈ ਏ ਨੀ ਵੀ ਟੈਕਟ ਜਵਾਂ ਟੈਕਟ ਲੱਗ ਜਾਂਦੀ
ਹਾਂ, ਨਹੀਂ ਇੱਕ ਪਿੰਡ ਦੇ ਵਿੱਚ ਚ ਉਹ ਮਾਣੂੰਕੇ ਪਿੰਡ ਦਾ ਹਿੱਸਾ ਨਾ ਉਹ ਗੁਰਦੁਆਰਾ
ਓ ਕੋਈ ਸ਼ਹਿਦ ਹਾਂ ਮਾਣੂੰਕੇ ਪਿੰਡ ਆ ਵੱਖਰਾ ਏਹੇ ਕੋਈ ਮੈਤੀਆ ਪਿੰਡ
ਓਕੇ, ਹਾਂ ਇੱਕ ਪਿੰਡ ਦੇ ਵਿੱਚ ਦੇਖੋ ਤੁਸੀਂ ਹੈਨਾ ਵੀ ਇਨੀ ਇੰਨਾ ਵਧੀਆ ਗੁਰੂ ਘਰ ਬਣਿਆ ਹੋਵੇ ਹੈਨਾ ਤੇ ਇਹ, ਇਹ ਤੇ ਪੂਰੇ ਪੰਜਾਬ ਦੇ ਵਿੱਚ ਤਾਂ ਕਿਤੇ ਵੀ ਨਹੀਂ ਐ ਇਹ ਚੀਜ਼
ਹਾਂਜੀ-ਹਾਂਜੀ।
ਤੇ ਨਾਨਕਸਰ ਸਾਹਿਬ ਦਾ ਤੇ ਵੈਸੇ ਇਤਿਹਾਸ ਹੈਨਾ
ਹਾਜੀ
ਹਾਂਜੀ ਕੀ ਕਹਿ ਰਹੇ ਓ ਮੈਂ ਕਿਹਾ ਨਾਨਕ ਅੰਮ੍ਰਿਤ ਸਾਹਬ ਦਾ ਤੇ ਵੈਸੇ ਈ ਜਿਹੜਾ ਇਤਿਹਾਸ ਹੈ ਨਾ ਉਹ ਬਹੁਤ ਕਮਾਲ ਦਾ ਇਤਿਹਾਸ ਐ ਜੀ।
ਆਹ ਜਿਹੜਾ ਆਪਣਾ ਨਾਨਕਸਰ ਬਾਬਾ ਜੀ ਦਾ
ਹਾਂਜੀ-ਹਾਂਜੀ-ਹਾਂਜੀ-ਹਾਂਜੀ,
ਹਾਂਜੀ-ਹਾਂਜੀ, ਪੜਾ ਬਿਲਕੁਲ-ਬਿਲਕੁਲ ਚਲੋ ਆਪਾਂ, ਬ ਬੋਤ-ਬੋਤ-ਬੋਤ ਦੂਰੋਂ-ਦੂਰੋਂ ਸੰਗਤ ਬੋਤ ਦੂਰੋਂ ਦੂਰੋਂ ਉਨਦੀ ਸੰਗਤ
ਹੂੰ ਬਿਲਕੁਲ ਇਹ ਇਹ ਏਰੀਆ ਮੇਰੇ ਅੱਜ ਕੱਲ ਜਗਰਾਓ ਦਾ ਏਰੀਆ ਪੈ ਜਾਂਦਾ
ਹਾਂਜੀ-ਹਾਂਜੀ ਜਗਰਾਓ-ਜਗਰਾਓ, ਜਗਰਾਓ ਤੋਂ ਇਹ ਮੈਂ ਕਿ ਦਸ ਕੁ ਕਿਲੋਮੀਟ ਟਰ ਤੇ ਇੱਧਰ ਨੂੰ ਮੋਗੇ ਵੱਲ ਨੂੰ ਆਜੇ ਏ, ਨਾਨਕਸਰ
ਓਕੇ, ਹਾਂਜੀ-ਹਾਂਜੀ-ਹਾਂਜੀ ਥੋੜ੍ਹੇ-ਥੋੜ੍ਹੇ ਫਰਕ ਤੇ ਈ ਆ
ਹਾਂਜੀ-ਹਾਂਜੀ। ਮਤਲਬ ਵੀ ਕਾਫ਼ੀ, ਜਦੋਂ ਮਤਲਬ ਬਾਬਾ ਜੀ ਨੇ ਇੱਥੇ-ਇੱਥੇ ਭਗਤੀ ਕੀਤੀ ਹੋਈ ਆ‌।
ਹੂੰ,
ਹਾਂਜੀ-ਹਾਂਜੀ, ਕਾਫੀ ਔਨੂੰ ਗੱਲਾ ਸੁਣਦੇ ਲੋਕ ਕਾਫੀ ਗੱਲਾਂ ਦੱਸਦੇ ਆ।
ਹਾਂ-ਹਾਂ-ਹਾਂ ਮੋਗੇ ਤੋ ਹੁਣ ਮੇਰੇ ਨਾ ਕਾਫੀ ਚੰਗੇ ਕੁਛ ਦੋਸਤ ਮਿੱਤਰ ਵੀ ਹੈਗੇ ਨੇ ਹੁਣ ਤੇ ਕਾਫੀ ਜ਼ਿਆਦਾ ਡਿਵੈਲਪਮੈਂਟ ਹੋ ਗਏ ਮੋਗੇ ਦੇ ਵਿੱਚ ਹਨਾ ਪਹਿਲੇ ਤੇ ਕੁਛ ਵੀ ਨੀ ਸੀਗਾ। ਹੁਣ ਹੁਣ ਤੇ ਪੂਰਾ ਉਹ ਪਤਾ ਈ ਨੀ ਲੱਗਦਾ ਵੀ ਕਿੱਥੇ ਕਿੱਥੇ ਪੁਲ ਬਣ ਗਏ ਹਨਾ ਕਿ
ਬਿਲਕੁਲ ਪੁਲ ਬੋਤ ਬਣ ਗਏ ਪੁਲ ਈ ਬੋਤ ਬਣ ਗਏ।
ਹੂੰ,
ਹਾਜੀ,
ਇੱਕ ਮੂਹਰੇ ਚੌਕ ਆ ਪਤਾ ਨੀ ਕਿਹੜਾ ਚੌਕ ਆ ਜਿੱਥੋ ਦੁਸਾਝ ਨੂੰ ਮੁੜਦੇ ਆ ਆਪਾ ਆਪਾ ਕਿਹੜਾ ਚੌਕ ਕਹਿੰਦੇ ਨੇ ਉਹਨੂੰ, ਹਾਂ ਬੁਗੀਪੁਰਾ ਚੌਕ ਆ ਨਾ ਹਾ ਬਿਲਕੁਲ ਉਹ ਮੈਨੂੰ ਯਾਦ ਆ ਉੱਥੋ ਹਨਾ ਪੂਰੀ ਸਰਦੀ ਹੋਣੀ ਮਹਾਰਾਜ ਦੇ ਸਵੇਰੇ ਸਵੇਰੇ ਉਰੋ ਲੁਧਿਆਣੇ ਤੋ ਸੱਤ ਵਜੇ ਚੱਲਣਾ ਠੀਕ ਆ ਨਾ ਸਾਢੇ ਅੱਠ ਨੌ ਵਜੇ ਦੇ ਨਾਲ ਉੱਥੇ ਪਹੁੰਚ ਜਾਣਾ ਹਨਾ ਮੋਗੇ
ਹਾਂਜੀ-ਹਾਂਜੀ,
ਹੂੰ ਮੈਨੂੰ ਇਹ ਚੌਕ ਦਾ ਨਾਮ ਨੀ ਬੜੇ ਆ ਮੁਸ਼ਕਿਲ ਨਾਲ ਯਾਦ ਹੋਇਆ ਬੁੱਗੀਪੁਰਾ ਚੌਕ ਚੌਕ ਹਨਾ ਹਾ, ਇੱਧਰੋ ਫਿਰ ਇਹ ਅਹ ਦੂਸਰੇ ਪਾਸੇ ਇੱਕ ਪਾਸੇ ਤਾ ਉੱਧਰ ਨੂੰ ਚਲੀ ਜਾਦੀ ਆ ਦੋਸਾਂਝ ਵਾਲੇ
ਹਾ ਇਹ ਦੂਜਾ ਬੁ ਬੁੱਗੀਪੁਰਾ ਬੁੱਗੀਪੁਰੇ ਨੂੰ
ਨਹੀ ਦੂਸਰਾ ਅ ਇੱਧਰ ਕੋਈ ਹੋਰ ਵੀ ਪਿੰਡ ਆ ਨਾ ਇੱਕ ਮਸ਼ਹੂਰ ਪਤਾ ਨੀ ਕਿਹੜਾ ਕੋਈ ਠਾਠ ਆ
ਅੰਤਰੀਏ ਦੇ ਪਿੱਛੇ ਨੂੰ ਜਾਦਾ ਉਹ ਬੁੱਗੀਪੁਰਾ ਆ
ਅੱਛਾ ਉੱਧਰ ਨੂੰ ਬੁੱਗੀਪੁਰਾ ਪਿੰਡ ਈ ਆ, ਓਕੇ ਤੇ ਇੱਕ ਅੱਗੇ ਇੱਕ ਥੋੜ੍ਹਾ ਉਹਦੇ ਤੋ ਅੱਗੇ ਜਾ ਕੇ ਜਿਹੜਾ ਬਾਘੇ ਪੁਰਾਣੇ ਨੂੰ ਚਲੀ ਜਾਦੀ ਰੋਡ ਹਨਾ,
ਹਾਜੀ-ਹਾਜੀ ਉਹ ਕੋਟਕਪੁਰਾ ਰੋਡ
ਹਾਜੀ-ਹਾਜੀ-ਹਾਜੀ ਆਹ ਬਾਘੇ ਪੁਰਾਣੇ ਵੀ ਮੈ ਕਾਫੀ ਜਾਦਾ ਰਿਆ ਤੁਹਾਡੇ ਤਾ ਹੁਣ
ਅੱਛਾ-ਅੱਛਾ,
ਦੂਸਰਾ ਪੁੱਲ ਉੱਤਰ ਕੇ ਜਿਹੜੀ ਸਰਕਾਰੀ ਆਈ ਟੀ ਆਈ ਹੈਗੀ ਆ। ਨਾ ਉਹ ਸਰਕਾਰੀ ਆਈ ਟੀ ਆਈ ਦੇ ਵਿੱਚ ਵੀ ਮੈ ਕਾਫੀ ਜਾਦਾ ਰਿਆ।
ਅੱਛਾ-ਅੱਛਾ ਠੀਕ ਆ ਠੀਕ
ਸਾਡੇ ਕੋਲ ਨਾ ਚੰਡੀਗੜ੍ਹ ਤੋ ਕੋਈ ਸੰਸਥਾ ਸੀਗੀ ਤੇ ਓਨਾ ਨੇ ਅ ਏ ਜੇੜਾ ਸਰਕਾਰੀ ਆਈ ਟੀ ਆਈ ਐਨਾ ਏਦੇ ਵਿੱਚ ਦੋ-ਤਿੰਨ ਕੁ ਲੈਬਾ ਜੇੜੀਆਂ ਸੀ ਨਾ ਮਤਲਬ ਏਕ ਅਹ ਹੋਗੀ ਤਾਡੀ ਪਲੰਬਰ ਦੀ ਲੈਬ ਤੇ ਇੱਕ ਇਲੈਕਟ੍ਰੀਸ਼ਨ ਦੀ ਏ ਓਨਾ ਨੇ ਸਪੋਂਸਰ ਕੀਤੀਆਂ ਸੀ ਤੇ ਈਨਾ ਨੂੰ ਨਾ ਅਸੀ ਓਦੋ ਨਵੀਆਂ ਲੈਬਸ ਰੈਡੀ ਕਰਕੇ ਦਿੱ- ਤੀਆ ਸੀਗੀਆ।
ਅੱਸ਼ੇ।
ਹਾਂ, ਓ ਪੂਰੇ ਦਾ ਪੂਰਾ ਪ੍ਰੋਜੈਕਟ ਜੇੜਾ ਓ ਮੇਰੇ ਕੋਲ ਈ ਸੀਗਾ।
ਓਕੇ, ਠੀਕ ਆ ਜੀ।
ਹੰਜੀ-ਹੰਜੀ। ਓ ਮੈਨੂੰ ਯਾਦ ਆਯਾ ਅਸੀ ਹੈਦਰਾਬਾਦ ਤੋ ਹਨਾ, ਓ ਟੋਇਲਟ ਸੀਟਾ ਮੰਗਾਈਆ ਸੀ। ਸਾਰੀਆ ਹਨਾ, ਜੋ-ਜੋ ਲੇਟੈਸਟ ਟੈਕਨੋਲੋਜੀ ਜੇੜੀ ਹੈ ਨਾ ਪਲੰਬਿੰਗ ਦੇ ਵਿੱਚ ਤਾਕਿ ਯਾਰ ਪਿੰਡਾ ਦੇ ਬੱਚੇਆ ਨੂੰ ਜੇੜਾ ਨਾ ਓਥੇ ਦਿੱਤਾ ਜਾ ਸਕੇ।
ਬੇਲਕੁਲ-ਬੇਲਕੁਲ, ਬੇਲ
ਮੋਗੇ ਦੇ ਵਿੱਚ ਤਾ ਤਾਡੇ ਉਰੇ ਇੱਕ ਓ ਹੈਗੇ ਨੇ ਸਰਦਾਰ ਚਮਕੌਰ ਸਿੰਘ ਹੋਣੀ ਹੈਗੇ ਨੇ ਹੈਨਾ?
ਅਸ਼ਾ ਜੀ।
ਓ ਕਰਦੇ ਨੇ ਓਰਗੈਨਿਕ ਖੇਤੀ ਤੇ ਬੜਾ ਸੋਣਾ ਕੰਮ ਕਰ ਰੇਨੇ।
ਹਾਂਜੀ-ਹਾਂਜੀ-ਹਾਂਜੀ।
ਤੇ ਠੀਕੈ ਹੁਣ ਪਿੰਡਾ ਦੇ ਵਿੱਚ ਵੀ ਡਿਵੈਲਪਮੈਂਟ ਜੇੜੀ ਆ ਨਾ ਉਓ ਕਾਫੀ ਹੋ ਗਈ। ਮੋਗੇ ਨੂੰ ਤੁਆਡੇ ਆਲੇ-ਦੁਆਲੇ ਪਿੰਡ ਤਾ ਕਾਫੀ ਲੱਗਦੇ ਹੋਣਗੇ ਨਾ?
ਹਾਂਜੀ-ਹਾਂਜੀ, ਕਾਫੀ-ਕਾਫੀ ਭਾਜੀ।
ਹੂੰ-ਹੂੰ।
ਮਤਲਬ ਛੋਟੇ ਕੋਈ ਵੱਡੇ ਪਿੰਡ ਕਾਫੀ ਹੈਗੇ ਆ, ਵਿੱਚ ਨਿੱਕੇ-ਨਿੱਕੇ। ਪੇਂਡ ਵੀ ਹੈਗੇ ਆ।
ਹੂੰ-ਹੂੰ-ਹੂੰ-ਹੂੰ-ਹੂੰ-ਹੂੰ-ਹੂੰ। ਫਿਰ ਇੱਕ ਤੁਆਡੇ ਉਰੇ ਪਤਾ ਨੀ ਕੋਈ ਪਿੰਡ ਆਂਦਾ ਰਸਤੇ ਚ ਅ ਜਦੋਂ ਮੋਗੇ ਤੋਂ ਪੈਲਾਂ ਈ ਅਜੀਤਵਾਲ ਤੋਂ ਪੈਲਾਂ ਈ ਆਂਦੈ ਪਤਾ ਨੀ ਕਿੱਲੀ ਕਿਲੀ ਚੈਲ ਪਤਾ ਨੀ ਕਿੱਲੀ ਚੈਲਾਂ ਕਰਕੇ ਸਮਥਿੰਗ ਕੁਛ
ਹਾਂਜੀ-ਹਾਂਜੀ-ਹਾਂਜੀ।
ਹਨਾ, ਓਥੇ ਵੀ ਓ ਜੇੜਾ ਗੁਰਦੁਆਰਾ ਬੋਤ ਸੋਣਾ ਬਣੇਆ ਹੋਯਾ।
ਹਾਂਜੀ-ਹਾਂਜੀ, ਬਾਬਾ ਜੋਗੀ ਪੀਰ ਸੈਬ।
ਹਾਂ, ਬਾਬਾ ਜੋਗੀ
ਓਥੇ ਵੀ ਮੇਲਾ ਲੱਗਦਾ, ਲੰਗਰ ਲਾਉਂਦੇ ਆ। ਹੌਲੇ ਮਹੱਲੇ ਵੇਲੇ ਪੰਜ-ਸੱਤ ਦੇਨ ਜਿੰਨੇ ਵੀ।
ਹਾਂ-ਹਾਂ-ਹਾਂ-ਹਾਂ-ਹਾਂ, ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ। ਮੈਂ-ਮੈਂ ਰੁਕਦਾ ਰੇਆ ਤੇ ਉਸ ਤੋਂ ਬਾਦ ਓਦੇ ਸਾਮਣੇ ਤੇ ਏਨੇ ਰੈਲੀਆਂ-ਰੂਲੀਆਂ ਵੀ ਸਾਰੀਆਂ ਓੰਦੇ ਸਾਮਣੇ
ਹਾਂਜੀ, ਏ ਰੈਲੀਆਂ ਪਿੱਛੇ ਤਿੰਨ-ਚਾਰ ਓਥੇ ਹੋਕੇੇ ਹਟੇ।
ਹਾਂ, ਜਿੰਨੀ ਪੋਲੀਟੀਕਲ ਰੈਲੀਆਂ ਹੁੰਦੀਆਂ ਨੇ ਓ ਸਾਮਣੇ ਓ ਸਾਰੇ ਫੇਰ ਓ ਖੇਤ ਦੀ ਜਮੀਨ-ਜਮੂਨ ਸਾਰੀ ਖਰੀਦ ਲੈਂਦੇ ਨੇ।
ਹਾਂਜੀ-ਹਾਂਜੀ, ਬੇਲਕੁਲ-ਬੇਲਕੁਲ।
ਤੇ ਸਬ ਤੋਂ ਵੱਡੀ ਰੈਲੀ ਹੁੰਦੀਆ ਓਥੇ, ਮੇਰੇ ਸਾਬ ਨਾਲ?
ਹਾਂਜੀ, ਸਬ ਤੋਂ ਵੱਡੀਆਂ ਰੈਲੀਆਂ ਇੱਥੇ ਜਿੱਥੇ ਮਤਲਬ ਐਤਕੀ ਹੋਈ ਆ। ਮੈਨੂੰ ਲੱਗਦਾ ਲਗਾਤਾਰ ਦੋ ਕੇ ਤੇਂਨ ਰੈਲੀਆ ਹੋ ਗਈਆਂ ਏਥੇ ਤਾਂ।
ਅੱਛਾ।
ਤਰਾ-ਤਾਰ ਬਚੀ ਤੋ ਬਆਦ ਭਗਵੰਤ ਮਾਨ ਕਰ ਗਿਆ ਇੱਕ, ਇੱਕ ਤੋਂ ਪਹਿਲਾਂ, ਪਤਾ ਨ ਇੱਕ ਹੋਰ ਕਰ ਗਿਆ ਪਤਾ ਨੀ ਕਿਹੜਾ
ਕੋਣ ਅਕਾਲੀ?
ਅਕਾਲੀ ਵੀ ਮੈਨੂੰ ਲੱਗਦਾ ਹਾਂ ਅਕਾਲੀ ਵੀ ਕਰਕੇ ਕਾਂਗਰਸ ਵੀ ਕਰਕੇ ਗਈ ਏ।
ਓਕੇ।
ਹਾਂ ਸੈਂਟਰ ਚ ਆ ਜਾਂਦਾ ਨਾ ਏਰੀਆ ਸੈਂਟਰ ਦੇ ਵਿੱਚ
ਹਾਂ ਨਈ ਬਿਲਕੁਲ- ਬਿਲਕੁਲ -ਬਿਲਕੁਲ ਅਜੀਤਵਾਲ ਅਜੀਤ ਵਾਲ ਉਹਦੇ ਤੋਂ ਬਾਅਦ ਚ ਆਦਾ ਨਾ।
ਹਾਂਜੀ- ਹਾਂਜੀ ਅਜੀਤਵਾਲ ਜੇ ਇੱਧਰੋਂ ਆਪਾਂ ਮੋਗੇ ਹਾਂਜੀ ਮ ਹਾਂਜੀ ਲੁਧਿਆਣਾ ਵੱਲੋਂ ਜੀ ਕਈ ਚਾਰ ਪਹਿਲਾਂ ਦੋ ਕਿਲੋਮੀਟਰ ਦਾ ਫਰਕਾ ਬਾਕਾ ਕਿੱਲੋ ਡੇਢ
ਹਾਂ- ਹਾਂ -ਹਾਂ -ਹਾਂਹ ਅਜੀਤ ਬਾਲ ਵੀ ਰਿਸ਼ਤੇਦਾਰੀ ਆ ਨਾ ਸਾਡੀ।
ਅੱਛਾ ਜੀ।
ਹਾਂਜੀ- ਹਾਂਜੀ -ਹਾਂਜੀ। ਹੋ ਤੇ ਵਧੀਆ ਹਨ ਨਾ ਹੁਣ ਤਾਂ ਮੌਗੇ ਦੇ ਵਿੱਚ ਡਿਵੈਲਪਮੈਂਟ ਬਹੁਤ
ਨਈ -ਨਈ ਬਹੁਤ ਵਧੀਆ ਬਹੁਤ ਵਧੀਆ ਹੁਣ ਤਾਂ ਆਪਣੇ ਇੱਥੇ ਇੱਧਰ ਉਹ ਬਣਿਆ ਹੋਇਆ ਵਾ ਬੱਚਿਆਂ ਵਾਸਤੇ ਅਜੀਤਵਾਲ ਤਾਂ ਥੋੜਾ ਅਗਾਹ ਜਾ ਕੇ ਨਾ ਮੈਣੇ ਕੋਲ ਅ ਵਾਟਰ ਬੋਕਸ ਵਾਟਰ ਵਾਟਰ ਪਾਰਕ ਹਾਂਜੀ -ਹਾਂਜੀ ਉਹ ਬੜਾ ਵਧੀਆ ਓ ਸੜਕ ਤੋਂ ਦੀਦਾ ਵਾ, ਅ ਬੱਚਿਆਂ ਵਾਸਤੇ ਥੋੜ ਜ ਹੁੰਦੇ ਝੂਲੇ -ਝਾਲੇ ਜੇ ਹਾਂਜੀ -ਹਾਂਜੀ ਉਹ ਬ ਬਣਿਆ ਮੈ ਖਾਹ ਤਿਆਰ ਰੈਡੀ ਹੋ ਗਿਆ ਉਹ ਪੂਰਾ ਪਿੱਛੇ ਜੇ ਰੈਡੀ ਈ ਹੋਈ ਏ, ਹੋ ਗਿਆ ਹੁਣ ਮਤਲਬ
ਚਾਲੂ -ਚਾਲੂ ਕਰਤਾ ਕਿ ਨੀ?
ਕਰਤਾ -ਕਰਤਾ ਮੇਰੇ ਹਿਸਾਬ ਨਾਲ ਤਾ ਕਰਤਾ ਚਾਲੂ।
ਓਕੇ।
ਕਰਾਂਗੇ ਇਨਜੋਏ ਕੈ ਦਿਨ ਪੁੱਛ ਕੇ ਆਵਾਂਗੇ।
ਹਾਂ ਜ਼ਰੂਰ- ਜ਼ਰੂਰ, ਜ਼ਰੂਰ ਹੈਲੋ ਮੈਂ ਤੇ ਆਪ ਪੂਰੇ ਅੱਗੇ ਤੁਹਾਡੇ ਕੇ ਇਨੂੰ ਇੱਧਰ ਵੀ ਸਾਰੇ ਅਸੀਂ ਘੁੰਮਦੇ ਫਿਰਦੇ ਰਹੇ ਹਾਂ ਉਦੋਂ ਤਾਂ ਹਨਾ ਆ ਮੋਗੇ ਤੋਂ ਅੱਗੇ ਜਿਹੜਾ ਉਹ ਬੱਸ ਸਟੈਂਡ ਤੋਂ ਇੱਕ ਜੀਰੇ ਨੂੰ ਰਸਤਾ ਨੀ ਚਲਾ ਜਾਂਦਾ
ਹਾਂਜੀ -ਹਾਂਜੀ -ਹਾਂਜੀ।
ਹੈ ਨਾ ਹਾਂ ਉੱਥੇ ਜੀਰੇ ਫਿਰ ਇੱਕ ਸਕੂਲ ਹੁੰਦਾ ਸੀਗਾ ਮੈਨੂੰ ਯਾਦ ਐ ਹੈ ਨਾ ਉਸ ਸਕੂਲ ਦੇ ਵਿੱਚ ਬਹੁਤ ਗਏ ਆ ਉੱਥੇ। ਹੁਣ ਤੇ ਓ ਸਕੂਲ ਉਹ ਕੰਪਨੀ ਨੇ ਵੇਚਤਾ ਪਤਾ ਨੀ ਕਿਸੇ ਨੇ
ਅੱਛਾ ਜੀ।
ਹਮ ਤੇ ਉੱਥੇ ਮੇਰੇ ਭਰਾ ਦੀ ਪਹਿਲੇ ਪੋਸਟਿੰਗ ਹੁੰਦੀ ਸੀਗੀ।
ਹਾਂਜੀ- ਹਾਂਜੀ।
ਹੂੰ ਨਈ ਬਹੁਤ- ਬਹੁਤ ਵਧੀਆ ਹੋ ਗਿਆ ਬਹੁਤ ਡਿਵੈਲਪਮੈਂਟ ਹੈ ਮੋਗੇ ਵਿੱਚ ਹੁਣ ਤੇ ਹਨਾ, ਉਹ ਮੈਂ ਤਾਂ ਆਪ ਤਾਂ ਹੀ ਮੈਂ ਕਿਹਾ ਵੀ ਮੈਂ ਹਜੇ ਆ ਕੇ ਖੜੇ ਈ ਆ ਤੇ ਭਾਜੀ ਜਾਂ ਤਾਂ ਅੱਗੇ-ਪਿੱਛੇ ਦੇਖਦੇ ਪਏ ਨੇ ਕਿਤੇ ਹਨਾ। ਓ ਵੀ ਜਿਹੜਾ ਫੋਨ ਕਰਦੇ ਪਏ ਹਾਂ ਹਨਾ। ਹਮ ਕਿੱਧਰੋਂ ਅੱਜ ਤੁਸੀਂ ਜੇ ਲੋਕਲ ਈ ਓ, ਤਾਂ ਮਿਲ ਲੈਂਦੇ ਹ ਆਪਾਂ ਸ਼ਾਮ ਨੂੰ?
ਹਾਂਜੀ ਜ਼ਰੂਰ- ਜ਼ਰੂਰ ਆ ਬਸ ਨਜ਼ਦੀਕ ਈ ਆ ਮੈਂ ਵੀ ਤੁਆਡੇ
ਚਲੋ ਮੈਨੂੰ ਨਾ ਪੰਜ ਕੁ ਵੱਜ ਜਾਣੇ